ਹੈਲੋ।
ਸਾਸ਼ਰੀ ਕਾਲ ਜੀ।
ਹਾਂਜੀ, ਸਾਸ਼ਰੀ ਕਾਲ ਜੀ ਹੋਰ ਠੀਕ ਓ?
ਹਾਂਜੀ ਠੀਕ, ਤੁਸੀਂ ਠੀਕ ਓ?
ਹਾਂਜੀ ਠੀਕ ਆ, ਹੋਰ ਕੀ ਕਰ ਰ‌ਏ ਸੀ।
ਕੁਛ ਨੀ ਬੈਠੇ ਸੀ, ਤੁਸੀਂ ਕੀ ਕਰ ਰ‌ਏ ਸੀ?
ਬਾਸ, ਮੈਂ ਵੀ ਬੱਚਿਆਂ ਨੂੰ ਸਮਝਾ ਰਹੀ ਸੀ ਫੋਨ ਬੜਾ ਯੂਜ ਕਰਦੇ ਨੇ ਬੱਚੇ ਨਾ। ਮਨਾ ਕਰ- ਕਰ ਕੇ ਥੱਕ ਈ, ਪਰ ਬੱਚੇ ਸੁਣਦੇ ਈ ਨੀ ਹੈਗੇ, ਬੱਚਿਆਂ
ਬੱਚੇ ਗੱਲ ਨੀ ਸੁਣਦੇ ਹੁੰਦੇ ਨਾ, ਬੱਚੇ ਬਹੁਤ ਜ਼ਿੱਦ ਕਰਦੇ ਨੇ
ਉਵੇ ਤਾਂ ਬੱਚਿਆਂ ਨੂੰ ਪਤਾ ਨੀ ਕੀ ਹੈਗਾ, ਬੱਚੇ ਆਖੇ ਲਗਕੇ ਰਾਜ਼ੀ ਨੀ ਹੁੰਦੇ।
ਨਾ ਬੱਚਿਆਂ ਨੂੰ ਉਹ ਉਹਨਾਂ ਨੂੰ ਲੱਗਦਾ ਈ ਨ‌ਈਂ ਕੁਛ ਵੀ, ਜਿੰਨਾ ਮਰਜ਼ੀ ਸਮਝਾ ਲਓ ਫੋਨ ਤੋਂ ਦੂਰ ਰ‌ਓ
ਹਾਂ, ਉਹੀ ਤਾਂ ਬੱਚਿਆਂ ਨੂੰ ਸਮਝ ਈ ਨ‌ੀ ਆਂਦੀ ਹੈਗੀ। ਹਾਂ ਚਲੋ ਦੇਖਦੇ ਆਂ ਮੈਂ ਕਿਆ ਬੱਚੇ ਫ਼ੋਨ ਘੱਟ ਕੇ ਯੂਜ ਕਰਿਆ ਕਰੋ। ਪਰ ਨ‌ਈਂ ਹੈਗੇ ਨਾ, ਬੱਚਿਆਂ ਨੂੰ ਸਟੱਡੀ ਵੀ ਉਹਦੇ 'ਤੇ ਕਰਨੀ ਏ, ਗੇਮਿੰਗ ਵੀ ਖੇਲਣੀ ਐ।
ਉਹੀ ਫੋਨ ਦੇ ਬਿਨਾਂ ਉਹਨਾਂ ਦਾ ਗੁਜ਼ਾਰਾ ਨ‌ਈਂ ਤੇ ਫਾਇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ।
ਉਈ ਐ ਨਾ ਅਸੀਂ ਜਿੰਨੀ ਚੀਜ਼ ਨੂੰ ਅਗਰ ਲਿਮਿਟ 'ਚ ਯੂਜ ਕਰਾਂਗੇ ਤੇ ਉਹਦੇ ਫਾਇਦੇ ਚੁੱਕਾਂਗੇ। ਜ਼ਰੂਰਤ ਤੋ ਜ਼ਿਆਦਾ ਯੂਸ ਕਰਾਂਗੇ ਤੇ ਉਹਦੇ ਲੋਸ ਵੀ ਚੁੱਕਾਂਗੇ ਹਨਾ। ਇਹ ਚੱਕਰ ਐ ਨਾ, ਬਾਕੀ ਚਲੋ ਫ਼ੋਨ ਦੇ ਫਾਇਦੇ ਵੀ ਬਹੁਤ ਐ। ਕਿਉਂਕਿ, ਅਸੀਂ ਔਨਲਾਈਨ ਸ਼ੋਪਿੰਗ ਵੀ ਕਰ ਸਕਦੇ ਆਂ। ਕੁਛ ਵੀ ਔਡਰ ਕਰ ਸਕਦੇ ਆਂ। ਅਸੀਂ ਅਪਣੀ ਟਿਕਟ ਬੁੱਕ ਕਰ ਸਕਦੇ ਆਂ, ਹੈਨਾ। ਹਾਂ, ਓ ਤੇ
ਸਮਝਾਨੇ ਆਂ ਪਰ ਐ ਨਾ, ਅਸੀਂ ਆਖਨੇ ਆਂ ਪਰ, ਬੱਚਿਆਂ ਵਾਸਤੇ ਠੀਕ ਨੀਂ ਨਾ।
ਬੱਚਿਆਂ ਵਾਸਤੇ ਠੀਕ ਨ‌ਈ ਨਾ, ਜ਼ਰੂਰਤ ਤੋਂ ਜ਼ਿਆਦਾ ਠੀਕ ਨਹੀਂ ਹੈਗਾ। ਜਰੂ ਰੂਤ ਤੋਂ ਜ਼ਿਆਦਾ ਅਸੀਂ ਵੀ ਯੂਜ ਕਰਾਂਗੇ ਤੇ ਸਾਡੇ ਵਾਸਤੇ ਵੀ ਠੀਕ ਕਿਨੀ ਸਾਡੀ ਵੀ ਏ, ਆਈਜ਼ 'ਤੇ ਇਫੈਕਟ ਪਏਗਾ, ਹਾਰਡੈਕ ਹੋਏਗੀ, ਹੈ ਨਾ। ਇਸ ਕਰਕੇ, ਸਾਨੂੰ ਧਿਆਨ ਰੱਖਣਾ ਚਾਹੀਦੈ, ਅਸੀਂ ਉਨੀ ਚੀਜ਼ ਯੂਜ਼ ਕਰੀਏ ਜਿੰਨਾ ਸਾ
ਡੀਸ਼ਨ ਇੰਨੀ ਤੇਜ਼ ਨਿਕਲਦੀ, ਉਹਦੇ ਕਰਕੇ ਹੀ ਬਸ ਹੁੰਦਾ, ਹੋਰ ਕੁਛ ਨਹੀਂ।
ਹਾਂਜੀ-ਹਾਂਜੀ ਉਹੀ ਗੱਲ ਹੈ ਨਾ, ਸਾਨੂੰ ਸਰ ਚੀਜ਼ ਦਾ ਧਿਆਨ ਰੱਖ ਕੇ ਚੱਲਣਾ ਪੈਂਦਾ। ਵੇ ਚਲੋ ਹੋਰ ਤੁਹਾਡੇ ਬੱਚੇ ਵੀ ਐਵੇਂ ਫ਼ੋਨ ਯੂਜ ਕਰਦੇ ਨੇ।
ਹਾਂਜੀ-ਹਾਂਜੀ ਯਾਰ ਉਹਨਾਂ ਨੂੰ ਤਾਂ ਹਟਾਈ ਦਾ, ਉਹ ਆਖਦੇ ਹੀ ਨਹੀਂ ਆਖੇ ਨੀ ਲੱਗਦੇ। ਸੁਣਦੇ ਨੀ ਗੱਲ ਨੂੰ ਫੋਨ ਦੋ ਮਿੰ ਰੱਖ ਦੋ ਰੱਖ, ਦ ਉਹ ਤਾਂ ਕਦੀ ਕਾਰਟੂਨ ਜਾਂ ਕਦੀ ਵਸੇ ਫੋਨ 'ਚ ਛੋਟੇ ਕੱਟੇ ਨੇ ਅਜੇ ਤੇ ਬਸ ਕਾਰਟੂਨ, ਤੇ ਬਸ ਕੁਛ ਪ, ਪੜ੍ਹ ਲਿਆ ਤੇ ਪੜ੍ਹ ਲਿਆ ਨਹੀਂ ਤੇ ਉਹ ਵੀ ਮਨ ਚ ਨਹੀਂ ਛੋਟ ਨ ਤਾਂ ਕਾਰਟੂਨ ਦੇ ਵਿੱਚ। ਚ ਹੀ ਲੱਗੇ ਰਹਿੰਦੇ ਨੇ।
ਨਾ ਬੱਚਿਆਂ ਦਾ ਨਾ ਮਤਲਬ, ਫਿਲਹਾਲ ਤੇ ਗ਼ਲਤੀ ਤੇ ਸਾਡੇ ਲੋਕ ਕਦੀ ਲੈਂਦੀਏ, ਅਸੀਂ ਆਪ ਵੀ ਫੜਾਉਂਦੇ ਹਾਂ ਫ਼ੋਨ ਉਹਨਾਂ ਨੂੰ
ਹਾਂਜੀ, ਫਿਰ ਉਹ ਬੱਚੇ ਜਿਹੜੀ ਗੱਲ ਵੇਖਦੇ ਨੇ ਉਹ ਛੇਤੀ ਕੈਚ ਕਰਦੇ ਨੇ।
ਜਲਦੀ ਕੈਚ ਕਰਦੇ ਨੇ ਉਹੀ ਨ ਨਾਲੇ ਅਸੀਂ ਆਪ ਹੀ ਲੋਕ ਪੜ੍ਹਾਉਂਦੇ ਹਾਂ ਜਦੋਂ ਅਸੀਂ ਕੰਮ ਕਰਨੇ ਹਾਂ ਤਾਂ ਉਦੋਂ ਸੋਚਦੇ ਹਾਂ ਬੱਚੋਂ ਲੌ ਕਾਰਟੂਨ ਦੇਖ ਲਓ, ਲੋ ਤੁਸੀਂ
ਅਸੀਂ ਸੋਚਦੇ ਹਾਂ ਕਿ ਚਲੋ ਇਹ ਸਾਨੂੰ ਡਿਸਟਰਬ ਨਹੀਂ ਕਰਨਗੇ। ਅਸੀਂ ਆਪਣਾ ਦੂਜਾ ਕੰਮ ਕਰ ਲਵਾਂਗੇ, ਲੇਕਿਨ ਓ ਵੀ ਸਾਡੇ ਵਾਸਤੇ ਵੀ ਓਹੀ
ਹਾਂ। ਪਰ, ਐ ਨਹੀਂ ਨਾ ਪਤਾ ਕਿ ਬੱਚਿਆਂ 'ਤੇ ਇੰਪੈਕਟ ਕਿੰਨਾ ਪੈਂਦਾ ਇਸ ਚੀਜ਼ ਦਾ।
ਹਾਂਜੀ-ਹਾਂਜੀ, ਓਹੀ ਤੇ।
ਐ ਚੱਕਰ ਏ। ਹੋਰ ਐਈ ਸਾਡੇ ਨਾ, ਬੱਚਿਆਂ ਦਾ ਐ ਏ ਨਾ, ਸਮਝਾਣਾ ਬਹੁਤ ਮੁਸ਼ਕਿਲ ਹੈ ਬੱਚਿਆਂ ਨੂੰ। ਪਰ ਇਹ ਵੀ ਏ ਨਾ ਅਸੀਂ ਹੂ ਫ਼ੋਨ ਦੇ ਜ਼ਰੀਏ, ਦੇਖੋ ਕਿਤੇ ਵੀ ਬੈਠੇ ਹੋਵੋ, ਅਸੀਂ ਦੂਰ ਬੈਠੇ ਟੋਕ ਕਰ ਸਕਦੇ ਆਂ, ਵੀਡੀਓ ਕੋਾਲ ਕਰ ਸਕਦੇ ਆਂ। ਪਹਿਲੇ ਕੀ ਜ਼ਮਾਨਾ ਹੁੰਦਾ ਸੀ ਤਾਂ ਚਿੱਠੀਆਂ ਦਾ, ਕਬੂਤਰਾਂ ਦਾ ਹੈਨਾਂ।
ਹਾਂ, ਤੇ ਪਹਿਲੇ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਸੀ ਸੁ ਖ-ਸਾਂਦ ਹੀ ਕਿਸੇ ਦੀ ਨਹੀਂ ਪੁੱਛ ਸਕਦੇ ਸੀ, ਹੁਣ ਸਾਨੂੰ ਐ ਵੇ ਕਿ ਅਸੀਂ ਮਿੰਟ 'ਚ ਦੋ ਮਿੰਟ ਫੋਨ ਲਾਈਏ, ਕਿੰਨੀ ਕੁ ਦੂਰ ਬੈਠਾ ਹੁੰਦਾ ਬੰਦਾ, ਸੁੱਖ ਸਾਂਦ ਪੁੱਛ ਲਈਦੀ ਏ।
ਹਾਂ, ਸਹੀ ਗੱਲ ਏ। ਓਹੀ ਨਾ ਸਾਨੂੰ ਓਹ ਵੀ ਨਹੀਂ ਪਤਾ ਲੱਗਦਾ ਕਿ ਹਾਂ ਕੋਈ ਕਿਵੇਂ ਹੈਗੈ। ਦੂਰ ਬੈਠੇ। ਕੋਈ ਖੈਰ ਖ਼ਬਰ ਨੀ ਪਤਾ ਲੱਗਦੀ, ਕੁਛ ਨਹੀਂ ਲੱਗਦਾ ਸੀ, ਹੈਨਾ। ਤੇ ਮਿਲਣ ਵਾਸਤੇ, ਵੀ ਤਰਸ ਜਾਈਦਾ ਸੀ।
ਓਹੀ ਤੇ। ਹੁਣ ਸਾਰ, ਇਸ ਟਾਈਮ 'ਤੇ ਤੇ ਸਾਨੂੰ ਬੜੀ ਸੁਵਿਧਾ ਹੋ ਗਈ ਏ ਫੋਨ ਦੇ, ਫੋਨ ਨੂੰ ਲੈ ਕੇ।
ਹੂੰ- ਹੂੰ-ਹੂੰ, ਉਹੀ ਤੇ, ਚਲੋ। ਫੋਨ ਦੇ ਫੈਸਿਲਿਟੀ ਵੀ ਬਹੁਤ ਹੈ, ਹੈਨਾ। ਪਰ ਐ ਵੇ ਨਾ ਉਹਦੀ ਜੇੜੀ ਇਹ ਰੈਡੀਏਸ਼ਨ ਹੁੰਦੀ ਐ, ਬਹੁਤ ਤੇਜ਼ ਹੁੰਦੀ ਐ। ਸਾਨੂੰ ਹਮੇਸ਼ਾ ਨੈੱਟ ਬੰਦ ਕਰਕੇ ਸੋਣਾ ਚਾਹੀਦੈ, ਅਪਣੇ ਤੋਂ ਦੂਰ ਰੱਖ ਕੇ ਸੋਣਾ ਚਾਹੀਦੈ ਫੋਨ ਵੀ।
ਹਾਂਜੀ-ਹਾਂਜੀ, ਲੇਕਿਨ, ਲੇਕਿਨ ਕਿੰਨੇ ਆਏ, ਕਿੰਨੇ ਈ ਇਧਰ ਨੇ ਹੋ ਹਜੇ ਵੀ ਫ਼ੋਨ ਦੇ ਨਾਲ ਹੀ ਕੈਂਦੇ ਨੇ, ਫੋਨ ਤੋਂ ਉੱਠਣਾ, ਫੋਨ ਤੋਂ ਸੋਣਾ ਹਰ ਚੀਜ਼ ਉਹ ਤੁਹਾਨੂੰ ਪਤਾ ਕਿੰਨੀ-ਕਿੰਨੀ ਲੇਟ ਹੋ ਜਾਂਦਾ ਹੈ ਫੋਨ ਦੇ ਨਾਲ ਹੀ ਲੱਗੇੇ ਰਹਿੰਦੇ ਨੇ
ਹਾਂਜੀ-ਹਾਂਜੀ ਇਹਵੇਂ ਨਾ ਸਾਡੇ ਹੱਥ 'ਚ ਹੈ ਨਾ ਅਸੀਂ ਹੁਣ ਕਿੰਨਾ ਕਿਸੇ ਚੀਜ਼ ਦਾ ਫਾਇਦਾ ਚੁੱਕਦੇ ਹਾਂ। ਕਿੰਨਾ ਨੁਕਸਾਨ ਚੁੱਕਦੇ ਏਂ ਸਾਡੇ ਹੱਥਾਂ 'ਚ ਏ। ਹੈਨਾ ਇਹ ਤੇ ਸਾਨੂੰ ਦੇਖਣਾ ਮੈਂ ਕਿਹਾ, ਅਸੀਂ ਕਿਨਾ ਕਿਸੀ ਚੀਜ਼ ਦਾ ਪ੍ਰੋਫਿਟ ਚੁੱਕ ਸਕਦੇ ਹਾਂ। ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਤੇ ਅਸੀਂ ਕੋਈ ਵੀ ਚੀਜ਼, ਰੋਟੀ ਵੀ ਖਾ ਲਾਂਗੇ ਤੇ ਓਦੇ ਨਾਲ ਵੀ ਪੇਟ ਦਰਦ ਹੋ ਜਾਵੇਗਾ, ਹੈਨਾ।
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਹੂੰ, ਜ਼ਰੂਰਤ ਤੋਂ ਜ਼ਿਆਦਾ ਕੋਈ ਵੀ ਚੀਜ਼ ਯੂਜ਼ ਨਹੀਂ ਕਰਨੀ ਚਾਹੀਦੀ। ਇਸ ਕਰਕੇ ਸਾਨੂੰ ਲਿਮਿਟ ਦੇ ਵਿੱਚ, ਅਸੀਂ ਵੀ ਫੋਨ ਘੱਟ ਯੂਜ ਕਰੀਏ। ਕਈ ਪੇਰੈਂਟਸ ਹੁੰਦੇ ਨੇ, ਅਨੇ ਪੇਰੈਂ ਬੱਚਿਆਂ ਦੇ ਸਾਹਣੇ ਫੋਨ ਯੂਜ ਹੀ ਨਹੀਂ ਕਰਦੇ। ਤਾਂ ਕਿ ਬੱਚਿਆਂ ਤੇ ਅਸਰ
ਅਸਰ ਨਾ ਪਵੇ ਤਾਂ ਕਿ, ਹਾਂਜੀ। ਪਰ ਕਈ ਪੇਰੈਂਟਸ ਨੇ ਜੋ ਆਪ ਆਪਣਾ ਜਿਵੇਂ ਕੰਮ ਕੁਮ ਕਰਨ ਦੇ ਲਈ ਬੱਚਿਆਂ ਨੂੰ ਖੁਦ ਫੋਨ ਆਪ ਦੇਂਦੇ ਨੇ, ਬਈ ਸਾਡਾ ਕੰਮ ਛੇਤੀ ਹੋ ਜਾਏਗਾ, ਅਸੀਂ ਕੰਮ ਕਰਦੇ ਰਾਂਗੇ ਤੇ ਬਚਿਆਂ ਨੇ ਫ਼ੋਨ ਚ ਅੱਗੇ ਰਹੋਗੇ।
ਫੋਨ ਵਿਚ, ਫੋਨ ਯੂਜ ਕਰ ਲਾਂਗੇ।
ਹਾਂਜੀ।
ਇੱਕ ਹੈਬਿਟ ਹੋ ਗਈ ਹੈ ਨਾ ਹਰ ਇਨਸਾਨ ਨੂੰ ਇੱਕ ਫੋਨ ਦੀ ਲਤ ਹੋ ਗਈ ਹੈ। ਪਹਿਲੇ ਕਿਸੀ-ਕਿਸੀ ਕੋਲ ਹੁੰਦਾ ਸੀ ਫੋਨ ਅੱਜ ਕੱਲ ਬੰਦੇ-ਬੰਦੇ ਕੋਲ ਫੋਨ ਹੈ।
ਹਾਂਜੀ, ਹਾਂਜੀ, ਹਾਂਜੀ। ਹੁਣ ਤਾਂ ਛੋਟੇ-ਛੋਟੇ ਬੱਚਿਆਂ ਕੋਲ ਆਪਣਾ ਪਰਸਨਲ ਫੋਨ ਹੈ। ਹਾਂਜੀ।
ਬੱਚਿਆਂ ਕੋਲ ਫੋਨ ਐ।
ਹਾਂਜੀ।
ਹਾਂ ਕਿਉਂਕਿ ਇੱਕ ਜ਼ਰੂਰਤ ਬਣ ਗਿਆ।
ਹਾਂਜੀ ਇਹਦੇ ਬਿਨਾਂ ਜਿਵੇਂ ਉਹਨਾਂ ਦਾ ਐਵੇਂ ਕਿ ਫੋਨ ਦੇ ਬਿਨਾਂ ਕੋਈ ਗੁਜ਼ਾਰਾ ਹੀ ਨਹੀਂ।
ਗੁਜ਼ਾਰਾ ਹੀ ਨਹੀਂ ਹੈ ਇੱਕ ਜ਼ਰੂਰਤ ਬਣ ਗਿਆ ਨਾ
ਹਾਂਜੀ।
ਪਹਿਲੇ ਸ਼ੌਕ ਸ਼ੋਕੇ ਹੁੰਦੇ ਸੀ ਲੋਕਾਂ ਕੋਲ ਫੋਨ। ਅਜ ਕੱਲ੍ਹ ਨੀਡੀ ਹੀ ਹੈ ਕਿਉਂਕਿ ਅਜ ਕੱਲ ਹਰ ਕਿਸੀ ਕੋਲ ਫ਼ੋਨ ਹੋਣਾ ਜ਼ਰੂਰੀ ਹੈ।
ਹਾਂਜੀ।
ਕਿਉਂਕਿ ਫੋਨ ਹੋਏਗਾ ਤੇ ਕਿਸੇ ਦਾ ਕੰਮ ਚੱਲੇਗਾ। ਕਿਉਂਕਿ ਫੋਨ 'ਤੇ ਅਸੀਂ ਕੁਛ ਵੀ ਕਰ ਸਕਨੇ। ਕੁਛ ਵੀ ਰੈਸਪੀਜ਼ ਦੇਖ ਸਕਦੇ ਹਾਂ ਕਿਸੀ ਵੀ ਚੀਜ਼ ਦੇ ਬਾਰੇ ਸਿੱਖ ਸਕਦੇ ਹਾਂ ਕੋਈ ਵੀ ਡਾਂਸ ਸਿੱਖ ਸਕਦੇ ਹਾਂ ਕੋਈ ਵੀ ਕੁਛ ਵੀ ਇੰਗਲਿਸ਼ ਸਿੱਖ ਸਕਦੇ ਹਾਂ ਕੁਛ ਵੀ ਕਰ ਸਕਦੇ ਹਾਂ। ਫੋਨ ਦੇ ਜ਼ਰੀਏ ਅਸੀਂ। ਤਾਂ ਹੀ ਤਾਂ ਲੋਕਾਂ ਨੂੰ ਆਦਤ ਪੈ ਗਈ ਹੈ ਨਾ ਫੋਨਾਂ ਦੀ ਕਿ ਹਾਂ ਅਸੀਂ ਫੋਨ ਇੱਕ ਜ਼ਰੂਰਤ ਬਣ ਗਈ ਹੈ।
ਹੂੰ।
ਅਸੀਂ ਜਰ੍ਹਾ ਜਾ ਫ਼ੋਨ ਖ਼ਰਾਬ ਹੋਵੇ ਕੁਛ ਹੋਵੇ ਹਾਏ ਆਪਣੀ ਪਰਵਾ ਨਹੀਂ ਹੋਏਗੀ ਫੋਨ ਦੀ ਪਹਿਲੇ ਹੋਏਗੀ ਕਿ ਹਾਂ ਫੋਨ ਖ਼ਰਾਬ ਹੋ ਗਿਆ ਫੋਨ ਦੇ ਬਗੈਰ ਰਿਹਾ ਨਹੀਂ ਜਾਂਦਾ ਹੈਗਾ
ਨਾ-ਨਾ ਬਿਲਕੁਲ ਨਾ ਉਹੀ ਬੱਚਿਆਂ ਦਾ ਹਾਲ ਹੈ।
ਉਹੀ ਬੱਚਿਆਂ ਦਾ ਹਾਲ ਹੈ। ਪਰ ਬੱਚਿਆਂ ਤੇ ਵੈਸੇ ਤਾਂ ਚਲੋ ਉਹਨਾਂ ਦੇ ਪ੍ਰੋਜੈਕਟ ਵਾਸਤੇ ਸਟੱਡੀ ਵਾਸਤੇ ਕੁਛ ਸਿੱਖਣ ਵਾਸਤੇ ਚਲੋ
ਚਲੋ ਉਹ ਸਿਆਣੇ ਵਿਆਣੇ ਬੱਚੇ ਪੜ੍ਹਾਈ ਦੀ ਗੱਲ ਹੁੰਦੀ ਉਹ ਵੱਖਰੀ ਹੈ। ਲੇਕਿਨ ਫੋਨ 'ਚ ਜੋ ਫਾਲਤੂ ਚੀਜ਼ਾਂ ਦੇਖਦੇ ਜਿੱਦਾਂ ਕਾਰਟੂਨ ਹੋ ਗਏ ਕੋਈ ਇੱਦਾਂ ਦੀ ਚੀਜ਼ ਤਾਂ ਫਿਰ ਉਹ ਦਿਨ ਜ਼ਿਆਦਾ ਵੇਖਣ ਨਾਲ ਵੀ ਦਿੱਕਤ ਹੈ ਨਾ ਫਿਰ
ਹੂੰ ਹੂੰ ਸਹੀ ਗੱਲ ਐ।
ਬੱਚੇ ਫਿਰ ਗੇਮਿੰਗ ਖੇਲਦੇ ਨੇ ਦੋ- ਦੋ, ਤਿੰਨ- ਤਿੰਨ ਘੰਟੇ ਗੇਮਿੰਗ। ਸ਼ੋਸ਼ਲ ਮੀਡੀਆ ਹੁਣ ਸੋਸ਼ਲ ਮੀਡੀਆ ਦਾ ਦੇਖੋ ਦੇਖੋ ਇੱਕ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ ਨਾ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਘਰ ਬੈਠੇ ਕਿੰਨੇ ਤਰ੍ਹਾਂ ਦੀ ਨਿਊਜ਼ ਹਰ ਤਰ੍ਹਾਂ ਦੀ ਅਸੀਂ ਉਹ ਸਾਨੂੰ ਪਤਾ ਲੱਗਦੀ ਹੈ ਉਹਦੀ ਖਬਰ, ਕਿ ਕਿੱਥੇ ਕੀ ਹੋ ਰਿਹਾ। ਕਿ ਨਹੀਂ ਹੋ ਰਿਹਾ ਹੈ ਨਾ, ਸੋਸ਼ਲ ਮੀਡੀਆ ਦਾ ਫਾਇਦਾ ਵੀ ਹੈ, ਬਹੁਤ ਜ਼ਿਆਦਾ ਕਿ ਹਾਂ ਸਾਨੂੰ ਘਰ ਬੈਠੇ ਨਿਊਜ਼ ਮਿਲ ਜਾਂਦੀ ਹੈ ਕੋਈ ਵੀ, ਕਿ ਕਿਹੜੇ ਪਾਸੇ ਕੀ ਹੁੰਦਾ ਪਿਆ। ਤੇ ਲੋਕ ਕਈ ਲੋਕ ਸੋਸ਼ਲ ਮੀਡੀਆ ਛੜਦੇ ਵੀ ਨਹੀਂ ਹੈ ਨਾ ਕਿ ਕਈ ਜਿਵੇਂ ਕਈ ਲੋਕ ਗਲਤ ਵੀਡੀਓ ਪਾਉਂਦੇ ਨੇ, ਗਲਤ ਉਹ ਮਿਸਯੂਜ ਕਰਦੇ ਨੇ ਉਹਦਾ ਹੈ ਨਾ, ਸਕੈਮ ਕਰਦੇ ਨੇ ਉਹ ਚੀਜ਼ ਗਲਤ ਏ।
ਉਹੀ ਤੇ
ਸਾਨੂੰ ਇਹ ਨਾ ਸਾਨੂੰ ਬਚ ਕੇ ਰਹਿਣਾ ਚਾਹੀਦਾ ਸਕੈਨ ਵਗੈਰਾ ਤੋਂ ਕਿਸੇ ਧੋਖੇ ਤੋਂ ਔਨਲਾਈਨ ਵੀ ਅਗਰ ਸ਼ੋਪ ਸ਼ੋਪਿੰਗ ਕਰਨੇ ਹਾਂ ਅਸੀਂ ਫੋਨ ਤੋਂ ਤਾਂ ਵੀ ਅਸੀਂ ਦੇਖ ਕੇ ਕਰੀਏ ਕਿਹੜੇ ਬ੍ਰੈਂਡ ਦੀ ਕਰ ਰਹੇ ਹਾਂ, ਕਿੱਥੋਂ ਕਰ ਰਹੇ ਹਾਂ।
ਕਿਸੇ ਨੂੰ ਆਪਣੀ ਡਿਟੇਲ ਦੇਣੀ ਵੀ ਨੀ ਚਾਹੀਦੀ ਇਹਨਾਂ ਨੂੰ ਫੋਨ
ਨਾ- ਨਾ ਪਰਸਨਲ। ਡਿਟੇਲ 'ਤੇ ਕਿਸੇ ਨੂੰ ਵੀ ਨਾ ਦਉ ਨਾ ਕਿਸੇ ਨੂੰ ਆਪਣਾ ਕੋਈ ਵੀ ਨਾ ਦੱਸੋ ਆਪਣਾ ਆ ਆਈ ਐੱਫ ਸੀ ਕੋਡ ਹੁੰਦਾ ਕਈ ਤਰਾ ਦੇ ਓ ਟੀ ਪੀ ਮੰਗ ਲੈਂਦੇ ਨੇ ਉਹ ਕੁਛ ਵੀ ਨਾ ਦੱਸੋ।
ਹਾਂਜੀ- ਹਾਂਜੀ।
ਓ ਚੀਜ ਦਾ ਬੜਾ ਸਾਨੂੰ ਬਚਾ ਕਰਕੇ ਰਹਿੰਣਾ ਪੈਂਦਾ, ਹਰ ਚੀਜ਼ ਦਾ, ਅਹਿ ਹੈ ਨਾ। ਤਾਂ ਹੀ ਤਾਂ ਚਲੋ ਇੱਕ ਫੈਸਿਲਿਟੀ ਸਾਨੂੰ ਲੋਕਾਂ ਨੂੰ ਮਿਲੀ ਹੈ ਤੇ ਉਹਦਾ ਫਾਇਦਾ ਚੁੱਕਿਆ ਹਨਾ।
ਹਾਂਜੀ। ਉਹੀ ਤਾਂ ਗੱਲ ਹੈ ਉਹੀ ਅਗਰ ਬੱਚਿਆਂ ਨੂੰ ਸਮਝਾਈਦਾ ਹੈ। ਜਦੋਂ ਫੋਨ ਫੜ ਲੈਂਦੇ ਨੇ ਤਾਂ ਰੋਟੀ -ਪਾਣੀ ਕੁਛ ਨਈ ਖਾਂਦੇ, ਕੋਲ ਰੋਟੀ ਪਈ ਰਹਿੰਦੇ ਉਹ ਫੋਨ ਜੂ ਵੜਦੇ ਨੇ ਨਾ ਰੋਟੀ ਦਾ ਧਿਆਨ ਹੈ ਨਾ ਪਾਣੀ ਦਾ ਧਿਆਨ ਤੇ ਫਿਰ ਉਹੀ ਕਰਕੇ ਫਿਰ
ਉਹਹੀ ਅਤੇ ਉਹ ਬੱਚਿਆਂ ਨੂੰ ਡਾਂਟੋ ਅਤੇ ਬੱਚੇ ਅੱਗੋਂ ਜਵਾਬ ਦਿੰਦੇ ਨੇ। ਕਿ ਤੂੰਮ ਨਹੀਂ ਯੂਜ ਕਰਤੇ, ਤੂੰਮ ਨਹੀਂ ਕਰਦੇ ਅੱਜ ਕੱਲ ਦੇ ਬੱਚੇ ਤਾਂ ਹੈ ਵੀ ਐਡਵਾਂਸ ਨੇ।
ਹਾਂਜੀ।
ਪਰ ਇਹ ਵੀ ਹੈ ਨਾ ਜਿਵੇਂ ਬੱਚਿਆਂ ਨੂੰ ਸਾਡੇ ਤੋਂ ਜ਼ਿਆਦਾ ਵਧੀਆ ਨੌਲੇਜ ਹੋ ਗਈ ਹੈ ਫੋਨ ਯੂਜ਼ ਕਰਕੇ। ਕੇ ਹੈਨਾ। ਐਡਵਾਂਸ ਹੋ ਗਏ ਨੇ ਸਾਡੇ ਤੋਂ ਅੱਛਾ। ਹਾਂ। ਜੋ ਸਾਡੇ ਬੱਚਿਆਂ ਨੂੰ ਪਤਾ ਹੁੰਦਾ ਹਾਂ। ਜਿਵੇਂ ਹੁਣ ਅਸੀਂ ਕੁੱਛ ਸਰਚ ਕਰ ਰਹੇ ਹਾਂ। ਕੁੱਛ ਸਾਨੂੰ ਨਹੀਂ ਪਤਾ ਲੱਗਦਾ ਤਾਂ ਸਾਡੇ ਬੱਚੇ ਚੈਟ ਹੀ ਕਰ ਦਿੰਦੇ ਨੇ ਉਹ ਕੰਮ ਨੂੰ। ਤੇ ਉਹ ਮਨ ਦੇ ਵਿੱਚ ਖੁਸ਼ੀ ਵੀ ਹੁੰਦੀ ਕਿ ਚਲੋ ਜੋ ਚੀਜ਼ ਨੂੰ ਨੌਲੇਜ ਸਾਨੂੰ ਨੀ ਹੈਗੀ ਸਾਡੇ ਬੱਚੇ ਨੂੰ ਹੈਗੀ ਹਨਾਂ।
ਸਹੀ ਗੱਲ ਹੈ, ਸਹੀ ਗੱਲ ਹੈ ਵੀ ਚਲੋ ਉਹਨਾਂ ਦਾ ਦਿਮਾਗ ਸ਼ਾਰਪ ਮ ਕੇਹਾ ਚਲੋ, ਉਹਨਾਂ ਨੂੰ ਤਾਂ ਸਮਝ ਹਗੀ ਇਹ ਗੱਲ ਦੀ।
ਹਾਂ। ਉਹੀ ਤਾਂ, ਬੱਚਿਆਂ ਨੂੰ ਇੰਨੀ ਤਾਂ ਸਮਝ ਹੋਵੇ, ਕਿ ਹਾਂ ਅਸੀਂ ਕੀ ਯੂਜ ਕਰਨਾ ਔਰ ਕੀ ਨਈ ਕਰਨਾ। ਇਨਾ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਹੋਰ ਗੱਲ ਕੁਛ ਨਈ ਹੈ ਹਨਾ। ਬੱਚੇ ਜ ਕੋਈ ਵੀ ਸਾਈਡ ਖੋਲ ਲੈਣ ਅੱਛੇ ਤਰੀਕੇ ਨਾਲ ਦੇਖਭਾਲ ਕੇ ਆਪਣੇ ਮੰਮੀ -ਪਾਪਾ ਦੀ, ਉਹਦੇ ਵਿੱਚ ਸੋ ਖੋਲਣ ਹੈਨਾ, ਗਾਈਡਨੈਸ ਇਚ। ਕਿ ਹਾਂ। ਮੰਮੀ- ਪਾਪਾ ਨੂੰ ਪਤਾ ਹੋਣਾ ਚਾਈਦਾ। ਕਿ ਬੱਚੇ ਕੀ ਚਲਾ ਰਹੇ ਨੇ, ਫ਼ੋਨ ਦੇ ਵਿੱਚ ਕੀ ਕਰ ਰੇ ਨੇ। ਥੋੜ੍ਹਾ ਕੇਅਰ ਰੱਖਣੀ ਜ਼ਰੂਰੀ ਏ ਬੱਚਿਆਂ ਦੇ ਇਸ ਹਿਸਾਬ ਨਾਲ 'ਤੇ। ਆੱਜ-ਕਾੱਲ‌ ਦਾ ਕਯੋਕਿ ਫੋਨ ਦੀ ਸਾਈਡ ਤੇ ਬੋਹਤ ਕੁੱਜ ਗਲਤ ਦਿਖਾਂਦੇ ਨੇ ਹਨਾ।
ਵੇਖਨਾ ਪੈਂਦਾ ਧੇਆਨ ਰ
ਹਾਂ, ਬਿਲਕੁੱਲ-ਬਿਲਕੁੱਲ ਜੀ।
ਚਲੋ ਜੀ ਬੋਤ ਵਦੀਆ ਲੱਗਾ ਤਾਡੇ ਨਾਲ ਕਾਰਕੇ
ਹਾਂਜੀ, ਹਾਂਜੀ ਥੈਂਕ ਯੂ ਓਕੇ ਸਾਸ਼੍ਰੀ ਕਾਲ ਜੀ